ਸਤਿ ਸ੍ਰੀ ਅਕਾਲ ਜੀ।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
ਹੋਰ ਦੱਸੋ ਜੀ ਕਿਵੇਂ ਹੋ?
ਹਾਂਜੀ ਅਸੀਂ ਵਧੀਆ ਸਾਰੇ, ਤੁਸੀਂ ਸੁਣਾਓ ਤੁਸੀਂ ਕਿਵੇਂ ਹੋ?
ਹਾਂਜੀ ਸਭ ਵਧੀਆ ਨੇ, ਤੁਸੀਂ ਦੱਸੋ ਕੀ ਕਰਦੇ ਪਏ ਹੋ?
ਬਸ ਹੁਣ ਕੰਮ ਕੁਮ ਕਰਕੇ ਵਿਹਲੇ ਹੋਏ ਸੀਗੇ।
ਹੂੰ ਹਾਂਜੀ ਹੋਰ ਦੱਸੋ, ਅੱਜ ਤੁਹਾਡੇ ਵੱਲ ਗਰਮੀ ਕਿਵੇਂ ਆ?
ਅੱਜ ਦੇਖੋ ਸਵੇਰੇ ਤਾਂ ਪੂਰੀ ਗਰਮੀ ਸੀ ਹੁਣ ਬੱਦਲ ਬਣ ਗਿਆ। ਹੁਣ ਕੰਮ ਕੁਮ ਕਰਕੇ ਵਿਹਲੇ ਹੋਏ ਆ ਨਾ। ਹੁਣ ਬੱਦਲ ਐਣ ਕਾਲੇ ਬੱਦਲ ਬਣ ਗਏ ਹੁਣ ਜਿਹੜਾ ਕੰਮ ਕੀਤਾ ਸਾਰਾ ਖ਼ਰਾਬ। ਹਾਂ ਹੁਣ ਇਹੀ ਹੁੰਦਾ ਹੈ ਹਾਂ ਜੇ ਗੰਦ ਪਿਆ ਰਹੇ ਤਾਂ ਬਾਰਿਸ਼। ਵੀਡੀਓ ਹੈਗੀ ਜੈਸੇ ਐਣ ਮਨ ਤਨ ਲਾ ਕੇ ਸਫਾਈਆਂ ਕਰਦੀ ਹੈ ਨਾ। ਫਿਰ ਮੌਸਮ ਖ਼ਰਾਬ ਹੋ ਜਾਂਦਾ ਹੈ। ਪਰਸੋਂ ਵੀ ਇਹੀ ਹੋਇਆ ਸੀਗਾ ਅੱਜ ਵੀ ਇਹੀ ਹੈ। ਹੁਣ ਵਿੇਹਲੇ ਹੋਏ ਆ ਹੁਣ ਬੱਦਲ ਬਣੇ ਪਹਿਲਾਂ ਤਾਂ ਧੁੱਪ ਸੀ ਸਵੇਰੇ ਬੜੀ ਗਰਮੀ ਸੀ। ਹੁਣ ਬੱਦਲ ਬਣ ਗਏ ਆ। ਐਨ ਕਾਲੇ, ਕਾਲੇ ਬੱਦ ਲਾ ਗਏ ਹੁਣ ਦੇਖੋ ਬਰਤਣ ਗੁੱਗ ਨੂੰ।
ਠੀਕ ਹੈ ਜੀ, ਸਾਡੇ ਵੱਲ ਤਾਂ ਹਾਂਜੀ ਬੋਲੋ।
ਤੁਹਾਡੇ ਵੱਲ ਕਿਸ ਤਰ੍ਹਾਂ ਦਾ ਮੌਸਮ ਏ?
ਸਾਡੇ ਤਾਂ ਜੀ ਇੰਨੀ ਗਰਮੀ ਆ ਨਾ ਇੰਨੀ ਗਰਮੀ ਪੁੱਛੋ ਹੀ ਨਾ ਬਸ। ਗਰਮੀ ਦਾ ਹਾਲ ਕੂਲਰ ਮੂਹਰੇ ਵੀ ਇੰਨੀ ਗਰਮੀ ਲੱਗ ਰਹੀ ਹੈ ਨਾ।
ਕੂਲਰ ਛੋੜੋ ਏਸੀ ਵੀ ਨੀ ਹੈ ਨਾ ਏਸੀ ਵੀ ਲਾਓ ਦੇਖੋ ਏਸੀ ਵਿੱਚ ਵੀ ਬੰਦਾ। ਪੌਣਾ ਘੰਟਾ ਕਮਰਾ ਠੰਡਾ ਹੀ ਨਹੀਂ ਹੁੰਦਾ।
ਹਾਂਜੀ, ਹਾਂਜੀ ਇਹ ਤਾਂ ਹੈ,। ਕਿਉਂਕਿ ਦੇਖੋ ਪ੍ਰਦੂਸ਼ਣ ਵਧਦਾ। ਵੱਡੀ ਜਾਂਦੇ ਆ ਹਨਾ ਉਹਦੇ ਕਰਕੇ ਫੇਰ ਗਰਮੀ ਨੇ ਤਾਂ ਵੱਧਣਾ ਹੀ ਹੈਗਾ।
ਹਾਂਜੀ ਦੇਖੋ, ਗਰਮੀ ਤਾਂ ਵਧਣਾ ਹੀ ਆ ਲੋਕੀ ਦੇਖੋ ਪੇੜ ਵੀ ਦੇਖੋ ਕੱਟਦੇ ਹੀ ਜਾ ਰਹੇ ਆ‌। ਇਹ ਜਿਹੜੀਆਂ ਸੜਕਾਂ ਚੋੜੀਆਂ ਕਰਦੇ ਪਏ ਹੈ। ਉਸ ਨਾਲ ਪੇੜ ਕੱਟਦੇ ਪਏ ਹੈ। ਹਨਾ ਉਸ ਕਰਕੇ ਵੀ ਪ੍ਰਦੂਸ਼ਣ ਵਗੈਰਾ ਵੱਧਦਾ ਹੀ ਪਿਆ ਹੈ।
ਵੈਸੇ ਵੀ ਦੇਖੋ ਤੁਹਾਨੂੰ ਪਤਾ ਅੱਜ ਕੱਲ ਤਾਂ ਹਨਾ ਪੇੜ ਵੀ ਬਹੁਤ। ਘੱਟ ਗਏ ਨੇ ਜਿਹਨੇ ਹਵਾ ਸਾਫ਼ ਕਰਨੀ ਹੈ ਜਿਹਦੇ ਘਰ। ਕੇ ਮੀਂਹ ਵਗੈਰਾ ਪੈਂਦੇ ਹੈਗੇ ਫਿਰ ਪੇੜਾ ਕਰਕੇ ਮੀਂਹ ਵੀ ਨੀ ਪੈਂਦੇ ਤੇ ਗਰਮੀ। ਗਰਮੀ ਬਹੁਤ ਵਧੀਆ ਹੋਈ ਆ।
ਹਾਂਜੀ ਉਹ ਤੇ ਹੈ ਗਰਮੀ ਬਹੁਤ ਵੱਧੀ ਹੋਈ ਹੈ। ਹੋਰ।
ਹੋਰ ਬਸ, ਤੁਸੀਂ ਦੱਸੋ ਪ੍ਰਦੂਸ਼ਣ ਬਾਰੇ ਕੀ ਕਹਿਣਾ ਚਾਹੋਗੇ ਜੋ ਵੱਧ ਰਿਹਾ ਪ੍ਰਦੂਸ਼ਣ ਨੂੰ ਆਪਾਂ ਕਿਵੇਂ ਰੋਕ। ਸਕਦੇ ਆ।
ਜੀ ਹਾਂਜੀ ਇਹੀ ਹੈ ਕੁਛ ਮੈਂ ਕਹਿ ਰਹੀ ਬਹੁਤ ਵੱਧਦਾ ਪਿਆ। ਅੱਜ ਕੱਲ੍ਹ ਦੇਖੋ ਸਾਰਿਆਂ ਕੋਲ ਵੀਕਲ ਸੀ ਹੋ ਗਿਆ ਪਹਿਲਾਂ ਤਾਂ ਆਉਂਦਾ ਸੀ ਪਹਿਲਾਂ ਸਾਈਕਲ ਤੇ ਜਾਂਦਾ ਸੀ। ਹੈ ਨਾ ਤੇ ਸਾਈਕਲ। ਅਸੀਂ ਦੇਖੋ ਨਾ ਕੋਈ ਕੋਈ ਪ੍ਰਦੂਸ਼ਣ ਨਹੀਂ ਅੱਜ ਕੱਲ ਸਾਰੇ ਮੋਟਰਸਾਈਕਲ। ਕਾਰਾ- ਕੁਰਾ ਕੋਈ ਲੋਕੀ ਜੋ ਸਰਵਿਸ ਨਹੀਂ ਕਰਵਾਉਂਦੇ ਆਪਣੀ। ਵਾਹਨ ਦੀ ਜੀ। ਸਰਵਿਸ ਵਗੈਰਾ ਵੀ ਨਹੀਂ ਕਰਾਦੇ, ਦੇਖੋ ਉਸ ਨਾਲ ਵੀ ਪ੍ਰਦੂਸ਼ਣ ਵਦੀ ਜਾ ਰਿਹਾ। ਹੁਣ ਤੁਸੀਂ ਦਿੱਲੀ ਦੇਖ ਲੋ। ਕਿੰਨਾ ਪ੍ਰਦੂਸ਼ਣ ਹੈ। ਉੱਧਰ ਤਾਂ ਮਤਲਬ ਕਿ ਇਸ ਕਰਕੇ ਨਾ ਪ੍ਰਦੂਸ਼ਣ ਜ਼ਿਆਦਾ। ਹੋ ਜਾਂਦਾ, ਸਕੂਲ ਸਾਈਡ ਵੀ ਬੰਦ ਕਰ ਦਿੰਦੇ ਆ।
ਹਾਂਜੀ।
ਹਾਂ ਇਹ ਹੈ ਕਿ ਸਾਨੂੰ, ਦੇਖੋ ਬਚਾਵ ਤਾਂ ਕਰਨਾ ਹੀ ਚਾਹੀਦਾ ਪ੍ਰਦੂਸ਼ਣ ਦਾ।
ਹੋਰ ਤੁਹਾਡਾ ਕੀ ਖਿਆਲ ਹੈ?
ਵੈਸੇ ਤਾਂ ਦੇਖੋ ਜੀ, ਪ੍ਰਦੂਸ਼ਣ ਹੀ ਇੰਨਾ ਜ਼ਿਆਦਾ ਵੱਧ ਰਿਹਾ। ਕਿ ਅੱਜ ਕੱਲ ਸਾਰੀਆਂ ਚੀਜ਼ਾਂ ਹੀ ਗੰਦੀਆਂ, ਗੰਦੀਆਂ ਹੋ ਰਹੀਆਂ ਹਨਾ। ਜਿਵੇਂ ਕਿ ਤੁਸੀਂ ਦੇਖਲੋ, ਪੀਣ ਵਾਲਾ ਪਾਣੀ ਦੇਖਲੋ ਹਨਾ। ਪੀਣ ਵਾਲਾ ਪਾਣੀ ਇੰਨਾ ਗੰਦਾ ਹੋ ਗਿਆ। ਕੀ ਦੇਖੋ ਲੋਕੀ ਖਾ ਪੀ ਕੇ ਸਾਰਾ ਕੁਛ ਸੁੱਟੀ ਜਾਂਦੇ ਹਨਾ। ਸਾਰਾ ਕੁਝ ਮੈਂ ਕਿਹਾ ਪੀਣ ਵਾਲੇ ਪਾਣੀ ਦੇ ਵਿੱਚ ਹੀ, ਸਟੀ ਜਾਂਦੇ ਨੇ ਲੋਕੀ। ਉਹੀ ਆਪਾਂ ਪੀਂਦੇ ਹਾਂ ਹਾਂਜੀ।
ਨਦੀਆਂ ਵੀ ਦੇਖੋ ਨਦੀਆਂ ਵੀ ਲੋਕੀ ਜਿਹੜੀਆਂ ਪਵਿੱਤਰ ਨਦੀਆਂ ਹੁੰਦੀਆਂ ਸੀ। ਅੱਜ ਕੱਲ ਉਹ ਵੀ ਕਿੱਥੇ ਪਵਿੱ ਜੇਰੀਆ ਇਨਸਾਨਾਂ ਨੇ ਤਾਂ ਉਹ ਵੀ ਅਪਵਿੱਤਰ ਹੀ ਕਰਤੀ ਹੈ।
ਹਾਂਜੀ।
ਉਧਰ ਜਾ ਕੇ ਗੰਦ ਵਗੈਰਾ ਸਾਰਾ ਹੀ, ਜਿਹੜੇ ਟ੍ਰਰੇਨਾਂ ਤੇ ੱ ਜਾਂਦੇ ਹਾਂ ਸਫ਼ਰ ਕਰਦੇ ਹਾਂ ਅਸੀਂ। ਹਨਾ, ਜੇ ਕੋਈ ਨਦੀ ਵਗੈਰਾ ਆਉਂਦੀ ਹੈ। ਤਾਂ ਮੈਨੂੰ ਲੋਕੀ ਉਸ ਵਿੱਚ ਹੀਂ। ਵਿਚ ਅੇ ਹੀ ਕੰਧ ਪਾ ਦੇਂਦੇ। ਲੋਕ ਥੋੜੇ ਕਹਿੰਦੇ ਕਿ ਨਦੀਏ ਇੱਥੇ ਨਾ ਪਾਈਏ ਵੇਟ ਕਰ ਲਈਏ ਕੋਈ ਨਹੀਂ। ਇੰਤਜ਼ਾਰ ਨਹੀਂ ਕਰਦਾ ਬਸ ਦੇਖੋ ਗੇਰ ਦਿੰਦੇ ਗੰਦ ਵਗੈਰਾ।
ਹਾਂਜੀ।
ਹ
ਕਿ ਵੀ ਦੇਖੋ ਹੈ ਨਾ, ਉਹੀ ਪਾਣੀ ਆਪਾਂ ਪੀਂਦੇ ਹਾਂ, ਕਿਉਕਿ ਜੇਕਰ ਆਪਾਂ ਖੁਦ ਉਸਨੂੰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ, ਪ੍ਰਦੂਸ਼ਣ ਨੂੰ ਫੇਰੀ ਹੀ ਕਿਤੇ ਆਪਾਂ। ਮਤਲਬ ਕਿ ਵਧੀਆ ਖਾ- ਪੀ ਸਕਦੇ ਹਾ, ਹਨਾ ਉਹੀ ਪਾਣੀ ਆਪਾਂ ਪੀ ਰਹੇ ਹਾਂ। ਉਹਦੇ ਨਾਲ ਦੇਖੋ ਆਪਾਂ ਨੂੰ ਕਿੰਨੀਆਂ ਬਿਮਾਰੀਆਂ ਲੱਗ ਰਹੀਆਂ।
ਹਾਂਜੀ ਇਹ ਵਧੀਆ ਬ ਬੱਚਿਆਂ ਨੂੰ ਲੱਗਦੀਆਂ ਪਈਆਂ, ਬਜ਼ੁਰਗਾਂ ਨੂੰ ਲੱਗਦੀਆਂ ਪਈਆਂ।
ਹਾਂਜੀ- ਹਾਂਜੀ।
ਲੋਕੀ ਸਮਝਦੇ ਕਿੱਥੇ ਹੈ। ਕੋਈ ਵੀ ਨਹੀਂ ਸਮਝਦੇ, ਹੁਣ ਦੇਖੋ ਸਾਡੇੈ ਹੈ ਨਾ ਫੈਕਟਰਿਆਆ ਜੇ ਬੜਾ ਧੂੰਆਂ ਗੰਜ ਨਿਕਲਦਾ, ਇਤਨਾ ਧੂੰਆਂ ਫੈਕਟਰੀਆਂ ਵਿੱਚੋਂ ਵੀ ਅੱਜ ਕੱਲ ਫੈਕਟਰੀਆਂ ਨਾਲ ਵੀ ਕਾਫੀ ਪਲਿਊਸ਼ਨ ਹੋਇਆ। ਪੋਲਿਸ਼ਨ ਹੋਇਆ ਫੈਕਟਰੀਆਂ ਨਾਲੋਂ।
ਹਾਂਜੀ। ਕਿਉਂਕਿ ਦਿਨੋ- ਦਿਨੋ, ਦੇਖੋ ਨਾ। ਹਰੇਕ ਤਰਾਂ ਦਾ ਪ੍ਰਦੂਸ਼ਣ, ਵੱਧਦਾ ਜਾ ਰਿਹਾ ਵਾ। ਜਿਹਦੇ ਕਰਕੇ
ਹੋ
ਸਮੱਸਿਆ ਆ ਰਹਿਆ।
ਹਾਂਜੀ ਹੁਣ ਦੇਖੋ ਸਾਡੀਆਂ ਗਲੀਆਂ ਹੀ ਦੇਖ ਲਓ, ਮੈਂ ਤੁਹਾਨੂੰ ਦੱਸਾਂ ਸਾਡੀਆਂ ਗਲੀਆਂ ਵਿੱਚ ਵੀ, ਜਿਹੜੀਆਂ ਨਾਲੀਆਂ ਉਹ ਵੀ ਸਾਫ਼ ਨਹੀਂ ਹੈ। ਜਿਹੜੇ ਸਰਕਾਰੀ ਕਰਮਚਾਰੀ ਆਉਂਦੇ ਆ। ਉਹ ਵੀ ਟਾਈਮ ਸੀਰ ਆਦੇ ਹੀ ਨਹੀਂ ਆ ਦੇਖੋ। ਆਉਂਦੇ ਆ ਦਸ ਦਿਨ ਬਾਅਦ, ਪੰਦਰਾਂ ਦਿਨ ਬਾਅਦ ਇੱਕ ਵਾਰ ਆਉਣਗੇ। ਹੁਣ ਤੁਹਾਨੂੰ ਪਤਾ ਹੁਣ ਜਿਹੜਾ ਮੌਸਮ ਚੱਲਦਾ ਪਿਆ, ਇਸ ਵਿੱਚ ਤਾਂ ਬੰਦਾ ਇੱਕ ਦਿਨ ਛੋੜ ਕੇ, ਚਲੋ ਰੋਜ਼ ਨਹੀ ਆ ਰਹੇ। ਇੱਕ ਦਿਨ ਤਾਂ ਛੋੜ ਕੇ ਆਣਾ ਚਾਹੀਦਾ ਨਾ।
ਹਾਂਜੀ- ਹਾਂਜੀ ਇਹ ਤਾਂ ਹੈ ਹੁਣ, ਦੇਖੋ ਆ ਨਾ ਦਿਨੋ- ਦਿਨ। ਨਾਲੀਆਂ ਵਿੱਚ ਵੀ ਕਿੰਨਾ ਗੰਦ ਹੁੰਦਾ ਹੈਗਾ। ਉਹਦੇ ਨਾਲ ਵੀ ਦੇਖੋ ਨਾ ਮੱਛਰ ਵਗੈਰਾ ਕਿੰਨੇ।
ਹਾਂ ਦੇਖੋ ਬੱਚਿਆਂ ਨੂੰ ਮੱਛਰ ਹੈ ਬਿਮਾਰੀਆਂ ਫੈਲਦੀਆਂ। ਸਾਰੀਆਂ ਬਿਮਾਰੀਆਂ ਇਸ ਕਰਕੇ ਆ। ਜਿਹੜਾ ਨਾਲੀਆਂ ਦਾ ਪਾਣੀ ਲਾਗੇ ਨਿਕ- ਨਿਕਲ ਹੈ ਰੁਕ ਜਾਂਦਾ, ਗੰਦ ਫਸ ਜਾਂਦਾ ਹੈ। ਅੱਛਾ। ਇਸ ਤਰ੍ਹਾਂ ਹੀ ਨਾਲੀ ਹੀ ਹੈ ਇਸ ਤਰ੍ਹਾਂ ਹੀ ਦੇਖੋ ਨਾਲੇ ਹੈ।
ਜੇ ਨਾਲੇ ਵੀ ਸਾਫ਼ ਹੋਣਗੇ। ਤਾਂ ਹੁਨਾਂ ਦਾ ਵੀ ਦੇਖੋ ਜੇ ਹੁਣ ਅੱਗੇ ਬਰਸਾਤ ਤਾਂ ਸ਼ੁਰੂ ਹੈ। ਆਪ ਹੋ ਬਸਾਤਾਂ ਪਾਣੀਆਂ ਉਹ ਨਾਲ ਭਰਨਗੇ। ਜਿਨਾਂ ਦੇ ਘਰ ਨਹੀਂ ਆਉਂਦਾ ਉਹਦੇ ਘਰ ਪਾਣੀ ਜਾਣਗੇ ਜੇ ਪਾਣੀ ਵੀ ਜਾਂਦਾ ਦੇਖੋ ਤਾਂ ਵੀ ਬਿਮਾਰੀਆਂ ਹੀ ਆਉਂਦੀਆਂ। ਘਰ ਪ ਦਾ ਪਾਣੀ ਵੀ ਘਰ ਆਏ ਕਈ ਬਿਮਾਰੀਆਂ ਨਹੀਂ ਆ ਰਹੀਆਂ ਘਰ।
ਹਾਂਜੀ। ਉਹਦੇ ਨਾਲ ਦੇਖੋ ਕਿੰਨੀਆਂ ਬਿਮਾਰੀਆਂ ਲੱਗਦੀਆਂ ਆਪਾਂ ਹਨਾ। ਮੱਖੀਆਂ, ਮੱਛਰ ਕਿੰਨੇ ਪੈਦਾ ਹੁੰਦੇ ਆਗ ਗੰਦੇ ਥਾਂ ਤੇ।
ਹਾਂਜੀ। ਜੇ ਸਭ ਗੰਦੇ ਪਾਣੀ ਨਾਲ ਦੇਖੋ ਸਕਿੰਨ ਪ੍ਰੋਬਲਮ ਵੀ ਹੋ ਜਾਂਦੀ ਹੈ। ਪਿਛਲੇ ਸਾਲ ਸਾਨੂੰ ਹੋ ਗਈ ਸੀ ਮੇਰੀ ਨਾ ਉਂਗਲਾਂ ਮਤਲਬ ਕਿ ਗਲ ਗਈ ਸੀ।
ਅੱਛਾ- ਅੱਛਾ। ਉਹ ਪਾਣੀ ਵ ਵਗੈਰਾ ਨਹੀਂ ਹੁੰਦਾ ਦੇਖੋ ਕਿਉਂਕਿ ਆਪਾਂ, ਕਿੰਨਾ ਜ਼ਿਆਦਾ ਗੰਦ ਤਾਂ ਆ ਰਿਹਾ ਪਾਣੀ ਵਿੱਚ ਉਹਦੇ ਨਾਲ ਸਭ ਕੁਛ ਖ਼ਰਾਬ ਹੋ ਰਿਹਾ ਗਾ।
ਹੂ। ਜਿ ਬੱਚਿਆਂ ਨੂੰ ਸਕੂਲ ਛੱਡਣ ਜਾਂਦੀ ਸੀ ਨਾ ਕਈ ਸੜਕਾਂ ਤੇ ਦੇਖੋ ਪਾਣੀ ਹੁੰਦਾ ਸੀਗਾ ਤਾਂ ਉਹ ਪਾਣੀ ਬੰਦਾ ਉਧਰ ਜਗ੍ਹਾ ਤਾਂ ਆਉਂਦੀ ਨ ਸੀ ਵੀ ਪਾਣੀ ਵਿੱਚੋਂ ਹੀ ਨਿਕਲਣਾ ਪੈਂਦਾ ਸੀ। ਹੁਣ ਸਾਰਿਆਂ ਦੀ ਸਕੀਮ ਅਲੱਗ- ਅਲੱਗ ਹੁੰਦੀ ਹੈ।
ਹਾਂਜੀ- ਹਾਂਜੀ।
ਹਾਂ, ਤਾਂ ਫਿਰ ਉਸ ਕਰਕੇ ਨਾ ਮਤਲਬ ਕਿ, ਮੇਰੀ ਨਾ ਉਂਗਲਾਂ ਮੇਗੀਆਂ ਗਲ ਗਿਆਂ ਸੀਗੀਆਂ। ਫ ਵਸੀ ਇਲਾਜ- ਲੂਜ ਕਰਿਆ। ਮਤਲਬ ਤੁਸੀਂ ਮੰਨ ਲਓ ਕਿ ਮਹੀਨਾ ਕੁ ਲੱਗਿਆ ਸੀ ਮੈਨੂੰ ਠੀਕ ਹੋਣ ਵਿੱਚ। ਜਿਸ ਗਲ ਗਿਆ ਫਿਰ ਪਾਣੀ ਰਿਸੇ
ਲੋਕ ਚਾਹੀ ਜਿੰਨਾ ਜ਼ਿਆਦਾ ਪ੍ਰਦੂਸ਼ਣ ਹੁੰਦਾ। ਉਣਿਆਂ ਜ਼ਿਆਦਾ ਸਮੱਸਿਆਵਾਂ ਵੱਧ ਯਾ ਆਪਣੀਆਂ।
ਹਾਂਜੀ- ਹਾਂਜੀ- ਹਾਂਜੀ ਜਿੰਨੀਆਂ ਪ੍ਰਦੂਸ਼ਣ ਹੈ ਤੁ ਕੋਲ ਸਮੱਸਿਆ ਹੈ। ਉਨੀਆਂ ਬਿਮਾਰੀਆਂ। ਫਿਰ ਬਿਮਾਰ ਹੋਣੀਆਂ ਦੇਖੋ ਪੈਸਾ ਵੀ ਖਰਚ ਹੋਏਗਾ।
ਹਾਂਜੀ। ਹੋਰ ਦੇਖੋ ਜਿਵੇਂ ਕਿ ਹੁਣ ਆਪਾਂ ਮਤਲਬ ਕਿ ਕਿੰਨੀਆਂ ਗੈਸਾਂ ਵਗੈਰਾ ਐਵੇਂ ਦੀਆਂ ਚੀਜ਼ਾਂ ਵਿੱਚ ਗੈਲਸਾਂ ਭਰੀਆਂ ਜਾਂਦੀਆਂ ਹਨ। ਜਿਵੇਂ ਕਿ ਗ ਕੁੱਕਰਿਆਂ ਵਿੱਚ ਤੁਸੀਂ ਦੇਖ ਲਓ। ਉਹਦੇ ਵਿੱਚ ਨਾਈਟ੍ਰੋਜਨ ਗੈਸ ਭਰੀ ਜਾਂਦੀ ਹੈ। ਹਨਾ। ਉਹ ਵੀ ਦੇਖੋ ਜਿੰਨਾ ਟਾਈਮ ਉਹਦੇ ਵਿੱਚ ਪੈਕੇਟ ਵ। ਰਹਿੰਦੇ ਆ ਉਹਨਾਂ ਟਾਈਮ ਸਹੀ ਰਹਿੰਦਾ ਜਦੋਂ ਆਪਾਂ ਖਾ ਮਤਲਬ ਕਿ ਦੋ ਮਿੰਟ ਖੁੱਲ੍ਹਾ ਰੱਖ ਦਿੰਦੇ ਹਾਂ। ਪੈ ਖ਼ਰਾਬ ਹੋ ਜਾਂਦੀ ਹੈ ਚੀਜ਼।
ਹੂ। ਸਿਸਟਮ ਖਰਾਬ ਹੋ ਜਾਂਦੀ ਪਰ ਦੇਖੋ ਲੋਕੀ ਖਾਂਦੇ ਵੀ ਬਹੁਤ ਹੈ ਗੁਰਕਰੇ।
ਹਾਂਜੀ- ਹਾਂਜੀ। ਇਹ ਤਾਂ ਹੈ।
ਛ ਅ ਛੋਟੇ ਵੀ ਖਾਂਦੇ ਤੇ, ਵੱਡੇ ਵੀ ਖਾਂਦੇ। ਊ ਹੀ ਖਾਂਦੇ ਆ ਕੋਈ ਇਹ ਨੀ ਕਿ ਛੋਟ ਹੀ ਖਾਂਦੇ ਆ। ਮੈਂ ਤਾਂ ਵੱਡਿਆਂ ਨੂੰ ਵੀ ਦੇਖਿਆ, ਵੱਡਿਆਂ ਦੇ ਵੀ ਫੇਵਰੇਟ ਹੈ।
ਹਾਂਜੀ। ਇਹ ਤਾਂ ਹੈ। ਹਰੇਕ ਚੀਜ਼ ਆਪਾਂ ਦੇਖੋਲੋ। ਕਹਿਣਾ ਸਮਝਦੇ ਹੈ ਨੀ ਵੀ ਪ੍ਰਦੂਸ਼ਣ ਘੱਟ ਤੋਂ ਘੱਟ, ਫਲੋਣਾ ਚ'। ਚਾਹੀਦਾ ਤਾਂ ਜੋ ਸਾਡਾ ਮਤਲਬ ਕਿ ਆਉਣ ਵਾਲਾ ਭਵਿੱਖ ਸਭ ਸਾਫ਼ ਤੇ ਵਧੀਆ ਰਹੇ। ਹਨਾ।
ਹਾਂਜੀ- ਹਾਂਜੀ। ਦੇਖੋ, ਅਸੀਂ ਅੱਜ ਜ ਇਸਦੇ ਖਿਲਾਫ਼ ਆਵਾਜ਼ ਉਠਾ ਵਾਂਗੇ ਸਾਰਿਆਂ ਨੂੰ ਜਾਗਰੂਕ ਕਰਾਂਗੇ। ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਨਾ। ਦੇਖੋ ਉਹ ਵੀ ਬਚ ਸਕਦੀ ਹੈ। ਹਨਾ। ਜ ਅਸੀਂ ਅੱਜ ਹੀ ਨੀ ਕੁੱਛ ਕੀਤਾ। ਪਾਉਣ ਵਾਲੀ ਪੀੜ ਚ' ਉਹ ਬਿਮਾਰੀਆਂ ਕਿੰਨੀਆਂ ਹੋ ਜਾਣੀਆਂ ਅੱਜ ਕੱਲ੍ਹ ਤੁਸੀਂ ਵੈਸ ਦੇਖੋ ਅੱਜ ਕੱਲ੍ਹ ਦੀ ਛੋਟੀਆਂ ਬੱਚਿਆਂ ਨੂੰ ਵੀ ਕਿਨੀਆਂ ਬਿਮਾਰੀਆਂ
ਹਾਂਜੀ ਇਹ ਤਾਂ ਹੈ
ਹਮ। ਜੇ ਅਸੀਂ ਮਤਲਬ ਕਿ ਹੁਣ ਜਾਗਰੂਕ ਹੋਈਏ ਕਰੀਏ ਲੋਕਾਂ ਨੂੰ ਤਾਂ ਤਾਂ ਦੇਖੋ ਬਚ ਵੀ ਸਕਦਾ ਆਉਣ ਵਾਲਾ।
ਸਮਾਂ ਨਹੀਂ ਤਾਂ। ਫੇਰ ਆਉਣ ਵਾਲੇ ਟਾਈਮ ਵਿੱਚ ਤਾਂ ਛੋਟੇ ਬੱਚੇ ਪੈਦਾ ਹੋਏ ਬੱਚਿਆਂ ਵਿੱਚ ਬਿਮਾਰੀਆਂ ਹੋਣਗੀਆਂ।
ਦੇਖੋ ਜ ਤਾਂ ਆਪਣੀਆਂ ਖਾਣ ਪੀਣ ਵਾਲੀਆਂ ਚੀਜ਼ਾਂ। ਨਾ ਉਹਨੂੰ ਹੀ ਆਪਾਂ ਖ਼ਰਾਬ ਕਰਦੇ ਜਾ ਰਹੇ ਹਾਂ ਪਰ ਆਉਣ ਵਾਲਾ। ਸਮਾਂ ਏਦੋ ਜ਼ਿਆਦਾ ਭੈੜਾ ਆਊਗਾ ਜਿਹਦੇ ਵਿੱਚ ਆਪਣੇ ਮਤਲਬ ਕਿ ਆਪਣੇ ਬਚਨ ਦੇ ਸਾਧਨ ਬਹੁਤ ਘੱਟ। ਰਹਿ ਜਾਣਗੇ।
ਹਾਂਜੀ ਬ ਬਿਮਾਰੀਆਂ ਵੀ ਰਹਿਗ।
ਅੱਛਾ।
ਪ੍ਰਦੂਸ਼ਣ ਹੋ ਰਹੇ ਆ ਬਸ ਬਿਮਾਰੀਆਂ ਬਿਮਾਰੀਆਂ ਹਣਗੀਆਂ।
ਕਿ ਦੇਖੋ ਪਹਿਲਾਂ ਪਾਂ ਮਤਲਬ। ਜਿਵੇਂ ਕਿ ਪਹਿਲਾਂ ਵਾਲਾ ਜੋ ਕਿਸੇ ਨਾ ਸਾਫ਼ ਸੁਥਰਾ ਰਹਿੰਦਾ ਸੀਗਾ। ਉਹ ਕਿੰਨੇ ਮਤਲਬ ਕਿ ਤੰਦਰੁਸਤ ਰਹਿੰਦੇ ਸੀ ਉਹਨਾਂ ਦੀ ਉਮਰ ਵੀ ਦੇਖੋ ਕਿੰਨੀ ਕਿੰਨੀ ਲੰਬੀ ਹੋ ਜਾਂਦੀ ਸੀ ਅੱਜ। ਅੱਜ ਕੱਲ੍ਹ ਦੇ ਨੌਜਵਾਨਾਂ ਦੀ ਉਮਰ ਦੇਖਲੋ ਤੁਸੀਂ ਅੱਜ ਕੱਲ ਤਾਂ ਕੋਈ ਚਾਲੀ ਪੰਤਾਲੀ ਸਾਲ। ਤੱਕ ਪਹੁੰਚਦਾ ਹੀ ਨਹੀਂ ਗਾ।
ਹਾਂ ਬਸ ਇਨੇ ਤੱਕ ਹੀ ਨਹੀਂਪਹੁੰਚਦਾ ਤੁਸੀਂ ਮੰਨੋਗੇ ਨ ਹੋ ਹੁਣ ਮੰਤਲ ਲ ਸਾਡੇ ਨਾ। ਆਂਢ ਗੁਆਂਢ ਵਿੱਚ ਬੜੇ ਕਿੱਸੇ ਹੋਏ ਤੀਹ-ਤੀਹ ਪੈਂਤੀ-ਪੈਂਤੀ ਸਾਲਾਂ ਦੇ ਮੁੰਡੇ ਹੋਏ ਲੇਡੀਜ਼ ਈ ਉਹਨਾਂ ਨੂੰ ਮਤਲਬ ਕਿ ਅਟੈਕ ਪੈ ਗਿਆ ਮੌਤ ਹੋ ਗਈ ਉਹ ਦੀ ਉਮਰਾਂ ਵੀ ਕੁੱਛ ਜ਼ਿਆਦਾ ਨੀ ਤੇ ਤੀ ਪੈਂਤੀ ਸਾਲ ਹੁੰਦੀ ਤੀ ਉਮਰ ਕੀ ਹੁੰਦੀ ਹੈ ਤੀ ਪੈਂਤੀ ਸਾਲ
ਹਾਂਜੀ-ਹਾਂਜੀ ਕਈਆਂ ਨੂੰ ਦਾ ਦੇਖੋ ਮਤਲਬ ਕਿ ਜਮਾ ਪਤਾ ਹੀ ਨਹੀਂ ਲੱਗਦਾ ਗਾ ਕਿਵੇਂ ਅਟੈਕ ਹੋਇਆ ਨਾ ਬਾਕੀ ਖਾਣ ਪੀਣ ਦੇ ਸਿਰ ਤੇ ਹੁੰਦਾ ਗਾ
ਹਾਂ ਇਹ ਤੇ ਚਲੋ ਸਾਨੂੰ ਸਭ ਨੂੰ ਜਾਗਰੂਕ ਕਰਨਾ ਚਾਹੀਦਾ ਦਸਣਾ ਦੇਖੋ ਦੱਸਣਾ ਤਾਂ ਫ ਜਾਂ ਬਾਕੀ ਕੋਈ ਸਮਝੇ ਚ ਨਾ ਸਮਝੇ
ਹਾਂਜੀ-ਹਾਂਜੀ ਦੇਖੋ ਵੈਸੇ ਤਾਂ ਜੇਕਰ ਆਪ ਆਪਾਂ ਆਪ ਉਹ ਸਮਝ ਕੇ ਚੱਲਾਂਗੇ ਫੇਿਰ ਆਪਾਂ ਨੂੰ ਦੇਖ ਕੇ ਦੋ ਲੋਕ ਹੋਰ ਸਮਝ ਕੇ
ਹਾਂ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਦੇ ਕੇ ਦ ਹੋਰ ਬਣਗੇ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ।